ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਚਾਲ ਏ?
ਬਹੁਤ ਵਧੀਆ ਜੀ। ਤੁਸੀਂ ਸੁਣਾਓ ਆਪਣਾ
ਹਾਂਜੀ। ਅਸੀਂ ਠੀਕ ਠਾਕ ਤੁਸੀਂ ਸੁਣਾਓ?
ਹੋਰ ਵਧੀ ਸਭ ਬਹੁਤ ਵਧੀਆ ਜੀ ਤੁਸੀਂ ਕੀ ਕਰ ਰਹੇ ਸੀਗੇ?
ਬਸ ਕੰਮ ਲੱਗੇ ਹਏ ਸੀਗੇ ਮੈਂ ਕਿਹਾ ਭੈਣ ਜੀ ਨਾਲ ਗੱਲ ਕਰ ਲਾਂ।
ਅੱਛਾ-ਅੱਛਾ। ਹਾਂਜੀ-ਹਾਂਜੀ, ਮੈਂ ਵੀ ਬੱਸ ਨਾ ਸਵੇਰ ਦੀ ਲਾਈਟ ਗਈ ਹੋਈ ਆ ਤੇ ਬਸ ਏਦਾਂ ਹੀ ਕੰਮ-ਕੁਮ ਏਦਾਂ ਹੀ ਚੱਲ ਰਹੇ ਆ। ਅੱਜ ਮੈਂ ਸੋ ਕੱਪੜੇ ਵੀ ਧੋਣੇ ਸੀਗੇ ਤੇ ਹੁਣ ਲਾਈਟ ਹੈ ਨਹੀਂ ਮੈਂ ਕਿਹਾ ਚੱਲ ਜਦ ਤਗ ਬਾਕੀ ਕੰਮ ਨਾਲ ਬੀੜੀਏ ਫੇਿਰ ਕੱਪੜਿਆਂ ਦਾ ਵੀ ਕਰਾਂਗੇ ਹਾਂਜੀ ਹਾਂਜੀ।
ਅੱਛਾ ਜੀ, ਹੋਰ ਬੱਚੇ ਗਏ ਸਕੂਲ ਜੀ?
ਨਹੀਂ ਜੀ ਅੱਜ ਸੈਟਰਡੇ ਕਰਕੇ ਛੁੱ ਟੀ ਸੀ ਬੱਚਿਆਂ ਨੂੰ ਅਤੇ ਉਹ ਵੀ ਲੇਟ ਉ ਏਥੇ ਤੇ ਬਸ ਇੱਦਾਂ ਹੀ ਕੰਮ ਹਜੇ ਚੱਲਹੀ ਜਾਂਦੇ ਨਾਸ਼ਤੇ ਪਾਣੀ ਦੇ। ਹਾਂਜੀ ਹਾਂਜੀ, ਤੁਹਾਡੇ ਕਿਦਾਂ ਚਲੇ ਗਏ ਅੱਜ ਬੱਚੇ ਸਕੂਲ?
ਨਹੀਂ ਉਹ ਵੀ ਅੱਜ ਘਰੇ ਜੀ।
ਅੱਛਾ ਅੱਛਾ ਅੱਛਾ, ਤੇ ਮੀਂਹ ਦਾ ਕਿੱਦਾਂ ਤੁਹਾਡੇ ਇੱਧਰ? ਬਾਰਿਸ਼, ਹਾਂਜੀ। ਹਾਂਜੀ ਮੈਂ ਕਿਹਾ ਬਾਰਿਸ਼ ਦਾ ਕਿੱਦਾਂ?
ਬਾਰਿਸ਼ ਭੈਣ ਜੀ ਰਾਤ ਸਾਰੀ ਰਾਤ ਬਾਰਿਸ਼ ਇੱਥੇ ਬਹੁਤ ਪਈ ਏ। ਹਾਂਜੀ ਸਾਰੀ ਰਾਤ ਰਹੀਏ ਬਰ ਸਵੇਰੇ ਹੀ ਬੰਦ ਹੋਈ ਏ।
ਬੰਦ ਹੋਈ ਹੈ, ਪਰ ਹੁਣ ਵੀ ਹਵਾ ਵਗੈਰਾ ਨਾ ਬਿਲਕੁਲ ਨੀ ਹੈਗੀ ਤੇ ਬਿਲਕੁਲ ਬੰਦ ਵਾ। ਮੌਸਮ
ਹਾਂਜੀ ਇਹ ਤਾਂ ਹੈ, ਹੋਰ ਸੁਣਾਓ ਭੈਣ ਜੀ ਸਭ ਠੀਕ ਠਾਕ।
ਹਾਂਜੀ ਹਾਂਜੀ ਠੀਕ ਠਾਕ ਜੀ ਵਧੀਆ। ਜ਼ਰਾ ਕ ਛਿੱਟਾ ਪੈ ਜਾਣ ਨਾ ਹਾਂਜੀ ਹਾਂਜੀ
ਹਾਂਜੀ ਮੈਂ ਕਿਹਾ ਫੇਿਰ ਅੱਜ-ਕੱਲ ਭੈਣ ਜੀ ਪ੍ਰਦੂਸ਼ਣ ਦਾ ਤਾਂ ਥੋੜ੍ਹਾ ਫੇਿਰ। ਬਾਰਿਸ਼ ਪੈਣ ਨਾਲ ਥੋੜਾ ਫਰਕ ਪੈਣ ਲੱਗ ਗਿਆ ਨਾ।
ਹਾਂਜੀ। ਮੈਂ ਵੀ ਉਹੀ ਕਹਿਣ ਦ ਹੀ ਸੀ ਵੀ ਅਗਰ ਅਗ ਬਾਰਿਸ਼ ਨਾਲ ਨਾ ਪੋਲਿਊਸ਼ਨ ਨੂੰ ਫ਼ਰਕ ਪੈ ਗਿਆ ਨਹੀਂ ਤਾਂ ਕੱਟਾ ਮਿੱ ਤੇ ਬਹੁਤ ਜ਼ਿਆਦਾ ਹੋਇਆ ਪਿਆ ਸੀਗਾ
ਹਾਂਜੀ ਬਹੁਤ ਜ਼ਿਆਦਾ ਅ ਇਹ ਦੇ ਨਾਲ ਨਾ ਅੱਜ ਕੱਲ੍ਹ ਕਈਆਂ ਨੂੰ ਸੁਣਨ ਛ ਆਇਆ ਐਲਰਜੀ ਵੀ ਹੁੰਦੀ ਪਈ ਏ ਵਾਲੀ ਗੰਦਾ ਜਯਾ ਧੂੰਆਂ ਵੀ ਨਿਕਲ ਰਿਹਾ। ਤੇ ਓ ਮਿੱਟੀ ਦੇ ਨਾਲ ਵੀ ਉਹਦੇ ਨਾਲ ਨਾ ਐਲਰਜੀ ਜੀ ਜੀ ਹੋਈ ਜਾਂਦੀ ਹੈ ਕਈਆਂ ਦੇ ਸੁਣਨ ਚ ਆਇਆ।
ਬਿਲਕੁਲ ਜੀ ਬਿਲਕੁਲ ਹਾਂਜੀ ਉਦਾਂ ਨਾ ਫੇਰ ਗਿੱਤਨਾ ਹਰ ਇੱਕ ਚੀਜ਼ ਸਾਧਨ ਹਰ ਕੋਈ ਆਪਣਾ ਗਰਮੀ ਕਰਕੇ ਪ੍ਰੈਫਰ ਕਰਦਾ ਗੱਡੀ ਗੁੱਡੀ ਬਾਹਰ ਕੱਢਿਏ ਗੱਡੀ ਜਾਈਏ ਆਈਏ ਹਨਾ ਤੇ ਉਹਦੇ ਕਰਕੇ ਫਿਰ ਬਹੁਤ ਜ਼ਿਆਦਾ ਹੋ ਜਾਂਦਾ ਆ।
ਹਾਂਜੀ ਉਹ ਨਾ ਫੇਰ ਅੱਖਾਂ ਚ ਮਿੱਟੀ ਕੱਟਾ ਪੈਂਦਾ ਤੇ ਇਹਦੇ ਨਾਲ ਹਾਂਜੀ ਤੇ ਫੇਰ ਉਹ ਹੋ ਗਿਆ ਸੀਗਾ ਜੁਕਾਮ ਬੁਖਾਰ ਇਹ ਚੀਜ਼ਾਂ ਨਾ ਬਹੁਤ ਅੱਜ ਕੱਲ੍ਹ ਫੈਲਦੀਆਂ ਪਈਆਂ ਸੀਗੀਆਂ।
ਜੀ ਜੀ ਬਿਲਕੁਲ ਭਜੀ ਇੱਦਾਂ ਨਾ ਫਿਰ ਵੀ ਕੀ ਕਰੇ ਹੋੁਣ ਬੰਦਾ ਜਿੱਥੇ ਜਾਣਾ ਉੱਥੇ ਜਾਣਾ ਵੀ ਪੈਂਦਾ ਇਏਦਾਂ ਆ ਵੀ ਥੋੜ੍ਹਾ ਜਿਹਾ ਆਪਣਾ ਨਾ ਸਾਧਨ ਨੂੰ ਏਦਾਂ ਕਰੋ ਜਿੱਥੇ ਜ ਅਵੋਇਡ ਹੋ ਸਕਦਾ ਉੱਥੇ ਅਵੋਇਡ ਕਰੋ ਪਰ ਨਹੀ ਆਪਾਂ ਮਤਲਬ ਕਰਦੇ ਆ ਜੇ ਥੋੜੀ ਜਿ ਜਗਾ ਕਿਲੋਮੀਟਰ ਖੰਡ ਵੀ ਜਾਣਾ ਆ ਆਪਾਂ ਤੁਰ ਕੇ ਜਾਂ ਸਾਈਕਲ ਤੇ ਨੀ ਜਾਣਾ ਆਪਾਂ ਗੱਡੀ, ਸਕੂਟਰੀ, ਮੋਟਰਸਾਈਕਲ ਬਾਹਰ ਕੱਢਦੇ ਆ।
ਹਾਂਜੀ ਬਿਲਕੁਲ ਜੀ ਬਿਲਕੁਲ ਇਹੀ ਹੈ। ਜਦੋਂ ਸੁਵਜੇ ਅਸੀ ਆਪਾਂ ਤੁਰ ਕੇ ਥੋੜਾ ਚਲੇ ਜਾਵਾਂਗੇ। ਸਗੋਂ ਸਾਡੇ ਨਾਲੇ ਸੈਰ ਵੀ ਹੋਜੇਗੀ ਸਿਹਤ ਦਾ ਵਾਸਤੇ ਵੀ ਫ਼ਰਕ ਰਹੇਗਾ। ਸਿਹਤ ਵੀ ਚੰਗੀ ਰਹੇਗੀ ਨਾਲੇ ਵਾਤਾਵਰਨ ਵੀ ਵਧੀਆ ਰਹੇ
ਵਾਤਾਵਰਨ ਵੀ ਵਧੀਆ ਰਹੇਗਾ ਬਿਲਕੁਲ ਜੀ ਬਿਲਕੁਲ। ਹੁਣ ਗਾਂ ਜਿੱਦਾਂ ਨਾ ਗਾਂਹ ਹੋ ਜਾਣਾ ਆ ਦਿਨ ਤਿਉਹਾਰਾਂ ਦੇ ਦਿਨ ਆ ਜਾਣੇ ਦੀਵਾਲੀ ਹੈ ਨਾ ਤੇ ਕੁਛ ਪਟਾਕਿਆਂ ਦਾ ਵੀ ਪੋਲਿਊਸ਼ਨ ਹੋ ਜਾਣਾ ਕੁਛ ਉੱਦਾਂ ਸਾਧਨ ਦਾ ਵੀ ਮੈਂ ਵਗੈਰਾ ਵੀ ਸ਼ੁਰੂ ਹੋ ਜਾਂਦੇ ਵਿਆਹ ਵਾਲੇ ਸੀਜ਼ਨ ਸ਼ੁਰੂ ਹੋ ਜਾਂਦੇ, ਹਨਾ। ਤੇ ਉਹਦੇ ਕਰਕੇ ਫਿਰ ਬਹੁਤ ਜ਼ਿਆਦਾ ਆਣ- ਜਾਣ ਦੁਨੀਆਂ ਦਾ ਜਿਹੜਾ ਵੱਧ ਜਾਂਦਾ ਆ।
ਹਾਂਜੀ
ਹਾਂਜੀ
ਇਹ ਤਾਂ ਹੈ। ਉਹਦੇ ਨਾਲ ਸਾਰਿਆਂ ਨੂੰ ਨਾ ਬਹੁੱਤ ਦਿੱਕਤਾਂ ਆਉਂਦੀਆਂ ਨੇ ਜਿਵੇਂ ਪ੍ਰਦੂਸ਼ਣ ਦਾ ਕਿੰਨਾ ਧੂੰਆਂ ਆਉਂਦਾ ਉਹਦਾ ਪਟਾਕਿਆਂ ਦਾ ਉਹਦੇ ਨਾਲ, ਹਾਂਜੀ ਕਈ ਤਾਂ ਬਜ਼ੁਰਗ ਤਾਂ ਘਰੋਂ ਬਾਹਰ ਹੀ ਨਹੀਂ ਨਿਕਲਦੇ ਉਹ ਤਾਂ ਅੰਦਰ ਹੀ ਬੰਦ ਕੇ ਰਹਿੰਦੇ ਰਹੇ ਨੇ।
ਬਿਲਕੁੱਲ ਜੀ ਬਿਲਕੁੱਲ
ਦਿੱਕਤ ਉਹਨਾਂ ਨੂੰ ਹੁੰਦੀ ਐ ਸਾਹ ਲੈਣ ਚ ਕਈ ਹਾਂਜੀ, ਉਹ ਸਾਹ ਲੈਣਾ ਹੀ ਉਹਨਾਂ ਨੂੰ ਔਖਾ ਹੋ ਜਾਂਦਾ ਇੰਨੇ ਗੰਦੇ ਧੂੰਏ ਦੇ ਵਿੱਚ ਤਾਂ ਬਾਹਰ ਹੀ ਨੀ ਨਿਕਲਦੇ ਘਰੋਂ। ਐਂ ਆਪਣੇ ਖਿੜਕੀਆਂ, ਦਰਵਾਜ਼ੇ ਜੇ ਸਾਰੇ ਬੰਦ ਕਰਕੇ ਪੈਂਦੇ ਨੇ ਅੰਦਰ ਉਹ ਤਾਂ
ਹੋਰ -ਹੋਰ- ਹੋਰ ਕੀ
ਹਾਂਜੀ, ਅੱਜ- ਕੱਲ੍ਹ ਫਿਰ ਛੋਟੇ ਛੋਟੇ ਬੱਚਿਆਂ ਦਾ ਵੀ ਬਹੁੱਤ ਧਿਆਨ ਰੱਖਣਾ ਪੈਂਦਾ ਹੈ। ਉਹ ਡਰਦੇ ਨੇ ਪਟਾਕਿਆਂ ਦੀ ਆਵਾਜ਼ ਤੋਂ ਛੋਟੇ -ਛੋਟੇ ਬੱਚੇ ਨਾ, ਹਾਂਜੀ। ਹਾਂਜੀ, ਚਾਰ- ਛੇ ਮਹੀਨੇ ਦੇ ਬੱਚੇ। ਬਹੁੱਤ ਡਰਦੇ ਨੇ ਪਟਾਕਿਆਂ ਦੀ ਆਵਾਜ਼ ਤੋਂ ਵੀ।
ਜਿਹੜੇ ਵੱਡੇ ਬੱਚੇ ਆ ਉਹ ਬੜੇ ਸ਼ੌਕ ਨਾਲ ਚਲਾਉਂਦੇ ਆ। ਉਹ ਉਹਨਾਂ ਨੂੰ ਹੁੰਦਾ ਆ ਵੀ ਨਹੀਂ ਜੀ ਅਸੀਂ ਚਲਾਣੇ ਆ ਸਾਨੂੰ ਵਧੀਆ ਲੱਗਦਾ ਚਲਾਣਾ। ਨੀ ਠੀਕ ਹੈ ਚਲੋ ਦੀਵਾਲੀ ਮਨਾਣੀ ਠੀਕ ਹੈ। ਪਰ ਕੁੱਛ ਹੱਦ ਤੱਕਰ ਜਿੱਦਾਂ ਇੱਦਾਂ ਦੇ ਪਟਾਕੇ ਜਿਨਨਾਂ ਚ ਬਹੁਤ ਜ਼ਿਆਦਾ ਉਹ ਪਿਆ ਹੁੰਦਾ ਨਾ ਉਹ ਨਾ ਚਲਾਓ ਬਹੁਤੇ ਭਾਰੇ ਪਟਾਕੇ ਨਾ ਚਲਾਓ ਹਾਂ ਬਟ ਮਸਾਲਾ ਜੀਛ ਚ ਜ਼ਿਆਦਾ ਆ। ਉਹ ਤੁਸੀ ਦੇਖਿਆ ਹੋਣਾ ਆ ਜਿਹੜੀ ਉਹ ਚ ਚੱਰਖੜੀ ਹੁੰਦੀ ਆ, ਅਨਾਰ ਹੁੰਦਾ ਉਹਦੇ ਚੋਂ ਕਿੰਨਾ ਜ਼ਿਆਦਾ ਧੂੰਆਂ ਨਿਕਲਦਾ ਆ।
ਹਾਂਜੀ, ਤੇ ਧੂੰਆਂ ਨਿਕਲਣ ਤੋਂ ਬਾਅਦ ਕਈ ਵਾਰੀ ਉਹ ਫੱਟ ਵੀ ਜਾਂਦਾ ਜੇ।
ਫੱਟ ਵੀ ਜਾਂਦੀ ਆ, ਬਿਲਕੁੱਲ -ਬਿਲਕੁੱਲ
ਇਸ ਤੋਂ ਚੰਗਾ ਤਾਂ ਆਪਾਂ ਸੋਹਣੀ ਤਰ੍ਹਾਂ ਕਦੇ ਦੀਵੇ ਚਲਾ ਲੋ, ਮੋਮਬੱਤੀਆਂ ਚਲਾ ਲੋ। ਇੱਕ -ਦੂਜੇ ਨਾਲ ਖੁਸ਼ ਹੋ ਕੇ ਗੱਲਾਂ -ਬਾਤਾਂ ਕਰਲੋ। ਇੱਧਰ- ਉੱਧਰ ਦੀਆਂ ਖੇਡਾਂ ਖੇਡ ਲੋ, ਉਹ ਚੰਗਾ ਸਗੋਂ ਦੀਵਾਲੀ ਮਨਾਉਣਾ। ਉਹ ਬਹੁਤ ਸੋਹਣਾ ਜੇ ਸਾਦਗੀ ਵੀ ਹੈਗੀ ਹੈ ਐਵੇਂ ਅਸੀਂ ਸਾਰੇ ਇੱਕ -ਦੂਜੇ ਨੂੰ ਵੱਡੇ- ਵੱਡੇ ਕੋਈ ਇੱਕ- ਦੂਜੇ ਨੂੰ ਦਿਖਾਉਣ ਵਾਸਤੇ ਫਿਰ ਵੱਡੇ -ਵੱਡੇ ਤਿਉਹਾਰ ਗਿਫ਼ਟ ਦਿੰਦੇ ਨੇ, ਜੋ ਕਈ ਨਹੀਂ ਵੀ ਵੀ ਦੇ ਸਕਦੇ ਤਾਂ ਵੀ ਉਹਨਾਂ ਨੂੰ ਦੇਣੇ ਪੈਂਦੇ ਨੇ ਇੱਕ- ਦੂਜੇ ਨੂੰ ਦਿਖਾਉਣ ਵਾਸਤੇ। ਕਿ ਸਾਡੀ ਇੱਜ਼ਤ ਰਹਿ ਜਾਵੇ।
ਬਿਲਕੁੱਲ ਜੀ -ਬਿਲਕੁੱਲ ਹਾਂਜੀ, ਉਹੀ ਚੱਕਰ ਹੈ ਨਾ ਦੇਖਾ- ਦੇਖੀ ਚੱਲਦਾ ਆ।
ਹਾਂਜੀ, ਦੇਖਾ -ਦੇਖੀ ਇੱਕ- ਦੂਜੇ ਨੂੰ ਚੜ੍ਹਾ ਨੂੰ ਕਈ ਤਾਂ ਦਿਖਾਉਣ ਵਾਸਤੇ ਕਰ ਦੇਨੇ ਕਈ ਮਜ਼ਬੂਰੀ ਨੂੰ ਕਰਨਾ ਪੈ ਜਾਂਦਾ ਕਈਆਂ ਨੂੰ ਬਹੁਤ ਜ਼ਿਆਦਾ ਹਾਂਜੀ, ਉਹਨਾਂ ਲਈ ਤਾਂ ਮਜ਼ਬੂਰੀ ਹੋ ਗਈ।
ਬੱਚੇ ਵੀ ਫਿਰ ਓਦਾਂ ਹੀ ਦੇਖ ਕੇ ਕਰਦੇ ਨੇ ਵੀ ਪਤਾ ਨੀ ਸਾਡੇ ਮਾਂ- ਪਿਓ ਕਿਉਂਕਿ ਉਹ ਨਹੀਂ ਸਾਨੂੰ ਲੈ ਕੇ ਦਿੰਦੇ ਹੈਗੇ।
ਹਾਂਜੀ -ਹਾਂਜੀ, ਬਿਲਕੁੱਲ ਜੀ ਬਿਲਕੁੱਲ ਸਾਨੂੰ ਕਿਉਂ ਨੀ ਲੈ ਕੇ ਦਿੱਤਾ। ਉਹਨੇ ਇਹ ਚੀ ਚੀਜ਼ਾਂ ਨਵੀਆਂ ਲਿੱਤੀਆਂ ਨੇ, ਇਹ ਚੀਜ਼ਾਂ ਲਿੱਤੀਆਂ ਨੇ। ਇਹ ਚੀਜ਼ਾਂ ਫਿਰ ਬੱਚੇ ਦੇਖਦੇ ਨੇ
ਦੇਖਦੇ, ਫਿਰ ਉਹ ਹਾਂ, ਬਿਲਕੁੱਲ ਉਹ ਫਿਰ ਉਦਾਂ ਹੀ ਡਿਮਾਂਡ ਰੱਖਦੇ ਆ ਜੀ।
ਹਾਂਜੀ, ਫਿਰ ਏਦਾਂ ਬੋਲਦੇ ਨੇ। ਹੋਰ ਭੈਣਜੀ ਤੁਹਾਡੇ ਫਿਰ ਕਿਵੇਂ ਮਨਾਉਂਦੇ ਨੇ ਦਿਨ- ਤਿਉਹਾਰ?
ਸਾਡੇ ਤਾਂ ਜੀ ਇੱਦਾਂ ਆ, ਵੀ ਸਾਨੂੰ ਤੇ ਬੀਬੀਆਂ ਨੂੰ ਤਾਂ ਤੁਹਾਨੂੰ ਪਤਾ ਹੀ ਘਰ ਦੇ ਕੰਮ ਹੀ ਕਦੀ ਆਹ ਬਣਾ ਲਉ, ਕਦੀ ਉਹ ਬਣਾ ਲਉ। ਹਨਾ ਕਦੀ ਕੋਈ ਆ ਗਿਆ ਜੀ, ਇਦਾਂ ਕਰਕੇ ਆ ਤੇ ਦਿਨ ਤਿਉਹਾਰ ਤੇ ਜੇ ਹੁੰਦਾ ਆ ਵੀ ਬੱਚਿਆਂ ਦਾ ਹੀ ਹੁੰਦਾ ਆ, ਉਹਨਾਂ ਨੂੰ ਹੁੰ ਦਾ ਸ਼ੌਕ, ਚਾਹੇ ਲੋਹੜੀ ਹੋਵੇ ਦੀਵਾਲੀ ਹੋਵੇ। ਜਾਂ ਫਿਰ ਕੋਈ ਹੈਨਾ ਤੇ ਬਸ ਇੱਦਾਂ ਉੱਦਾਂ ਤਾਂ ਚਲੋ ਵੱ ਵੱ ਵੱਡੇ ਹੋ ਗਏ ਹੁਣ ਬੱਚੇ ਸਾਡੇ, ਇਨਾ ਨੀ ਕਰਦੇ ਹੈਗੇ ਛੋਟੇ ਛੋਟੇ ਸੀਗੇ ਚਲੋ ਬਹੁਤ ਵਧੀਆ ਡਿਮਾਂਡਾ ਰੱਖਦੇ ਸੀਗੇ ਤੇ ਆਹ ਲੈਣਾ ਨਵੇਂ ਕੱਪੜੇ ਲੈਣੇ ਆ। ਕਿੱਦਾਂ ਆ ਹਨਾ, ਚਲੋ ਕੱਪੜਿਆਂ ਦਾ ਵੀ ਹੋ ਜਾਂਦਾ ਐ ਬੱਚਿਆਂ ਨੂੰ ਸ਼ੌਂਕ ਹੁੰਦਾ ਏ ਨਾ, ਆਪ ਨੂੰ ਵੀ ਹੁੰਦਾ ਚੱਲ ਕੱਪੜੇ ਲੈ ਦਉ ਹਨਾ ਅਤੇ ਚੱਲ ਕਿਤੇ ਵੇਸਟ ਨਾ ਜਾਵੇ ਮਨੀ
ਹਾਂਜੀ, ਏਦਾਂ ਇ ਐ, ਕੱਪੜੇ ਤਾਂ ਫੇਰ ਚਲੋ ਬੱਚਿਆਂ ਦੇ ਸੋਹਣੇ ਲੱਗਦੇ ਨੇ ਪਾਏ ਹੋਏ, ਸੋਹਣੇ-ਸੋਹਣੇ ਬੱਚੇ ਕੱਪੜੇ ਪਾਉਣ ਅੱਗੋਂ ਫੇਰ ਮ ਮਾਂ ਪਿਓ ਨੂੰ ਵੀ ਓਨੀ ਖੁਸ਼ੀ ਹੁੰਦੀ ਐ। ਕਿ ਸਾਡਾ ਬੱਚਾ ਸੋਹਣਾ ਦਿਖਦਾ ਪਿਆ ਹੈਗਾ, ਸਾਰਿਆਂ ਦੇ ਵਿੱਚ ਹਾਂਜੀ। ਅੱਗੋਂ ਉਹ ਵੀ ਚਾਰ-ਛੇ ਜਨਾਨੀਆਂ ਦੇ ਨਾਲ ਬੱਚਿਆਂ ਦੇ ਨਾਲ ਅੱਗੋਂ ਖੇਡਦੇ ਨੇ ਬੱਚੇ, ਜਾਂਦੇ ਨੇ, ਮਿਲ ਨੇ ਵਿਸ਼ ਦੀਵਾਲੀ ਦੀ ਜਾਂ ਵਿਸ਼ ਕਰਦੇ ਨੇ ਅੱਗੇ ਵੀ ਬੱਚੇ ਵੀ ਖੁਸ਼ ਖੁਸ਼ ਹੁੰਦੇ ਨੇ
ਬਿਲਕੁੱਲ ਜੀ ਬਿਲਕੁੱਲ। ਹਾਂਜੀ-ਹਾਂਜੀ, ਉਹੀ ਹਨਾ ਆਪ ਨੂੰ ਵੀ ਚਲੋ ਵਧੀਆ ਲੱਗਦਾ ਆ ਹੈਨਾ, ਤੇ ਬੱਚਾ ਅਹ ਬੱਚਿਆਂ ਚ ਰਹਿ ਕੇ ਵਧੀਆ ਲੱਗ ਰਿਹਾ ਵਾ ਉਹਨੂੰ, ਆਪਣੇ ਵੱਲੋਂ ਤਾਂ ਜੀ ਆਪ ਪੂਰੀ ਨਾ ਮਾਂਪੇ ਕਰਦੇ ਆ ਵੀ ਚਲੋ ਆਪਣੇ ਬੱਚੇ ਖੁਸ਼ ਰਹਿਣ ਹੈਨਾ।
ਹਾਂਜੀ, ਮਾਂ ਪਿਓ ਤਾਂ ਬਿਲਕੁਲ ਵੀ ਕਸਰ ਨਹੀਂ ਛੱਡਦੇ ਆਪ ਆਪਣੇ ਬੱਚਿਆਂ ਨੂੰ ਸੋਹਣਾ ਦਿਖਣ, ਸੋਹਣਾ ਖਾਣ ਪੀਣ, ਸੋਹਣਾ ਹ ਹੰਡਾਨ, ਸਗੋਂ ਅੱਛੀ ਜ਼ਿੰਦਗੀ ਬਤੀਤ ਕਰਨ, ਮਾਂ ਪਿਓ ਤਾਂ ਆਪਣੇ ਵੱਲੋਂ ਕੋਈ ਕਸਰ ਨੀ ਛੱਡਦੇ ਏ, ਅੱਗੋਂ ਬੱਚੇ ਵੀ ਸਿਆਣੇ ਨਿਕਲਣ ਫੇਰ ਮਾਂ ਪਿਓ ਦਾ ਤਾਂ ਬਹੁਤ ਵਧੀਆ। ਜੀਵਨ ਸਵਾਰਥ ਵਧੀਆ ਨਿਕਲਦਾ ਐ, ਜੀਵਨ ਸਵਾਰਥ ਹੋ ਗਿਆ ਉਹਨਾਂ ਦਾ ਜ਼ਿੰਦਗੀ ਕੋ ਵਧੀਆ ਹੋ ਜਾਂਦੀ ਐ, ਅੱਗੋਂ ਉਹਨਾਂ ਨੂੰ ਹੋਰ ਕੋਈ ਮੁਸ਼ਕਿਲਾਂ ਦਾ ਸਾਹਮਣਾ ਨਈ ਕਰਨਾ ਪੈਂਦਾ, ਜਿਹਨਾਂ ਬ ਬੜੇ ਚੰਗੇ ਨੇ
ਚੰਗੇ ਨਿਕਲਦੇ ਹਾਂ, ਚਲੋ ਹਜੇ ਤੱਕ ਤੇ ਆਪਣੇ ਬੱਚੇ ਚਲੋ ਵਧੀਆ ਆਪਣੇ ਕਹਿਣੇ ਕਾਰ ਚ ਨੇ ਏਦਾਂ ਦਾ ਰੱਬ ਰੱਬ ਵੱਲੋਂ ਮਿਹਰ ਐ।
ਇਹ ਤਾਂ ਹੈ ਹਾਂਜੀ।
ਬਾਕੀ ਚਲੋ ਜਦੋਂ ਆਪਣੇ-ਆਪਣੇ ਹੋ ਗਏ ਤਾਂ ਫਿਰ ਦੇਖੋ ਕੀ ਬਣਦਾ ਆ, ਕੀ ਕਰਦਾ ਤੇ ਉਹ ਵੀ ਆਪਣੀ ਥਾਂ ਹਾਂ ਨਾ ਸਹੀ ਹੁੰਦੇ ਚਲੋ ਉਹਨਾਂ ਦੇ ਬਹੁਤ ਜ਼ਿਆਦੇ ਹੋ ਜਾਂਦੇ ਐ ਨ, ਅਹ ਪ੍ਰੈਸ਼ਰ ਹੋ ਜਾਂਦਾ ਆ, ਲੜਕੀ ਆ ਬੇਟੀ ਟੀ ਆ ਤੇ ਉਹਨੂੰ ਹੁੰਦਾ ਆ ਵੀ ਮੈਂ ਆਪਣੇ ਸਹੁਰਿਆਂ ਦਾ ਨਾਇ ਆ ਹਨ ਨਾ
ਹਾਂਜੀ ਬਿਲਕੁਲ ਜੀ, ਬਿਲਕੁਲ ਹਾਂਜੀ, ਸਮੇਂ ਦੇ ਮੁਤਾਬਕ ਨਾਲ-ਨਾਲ ਚੱਲਣਾ ਪੈਂਦਾ ਐ, ਬਦਲਣਾ ਪੈਂਦਾ ਨਾਲ-ਨਾਲ। ਜਿਵੇਂ ਦਾ ਸਮਾਂ ਚੱਲਦਾ ਹੋਵੇ, ਉਸੇ ਤਰ੍ਹਾਂ ਹੀ ਉਦਾਂ ਦੇ ਰਿਵਾਜ ਨਾਲ ਬਦਲਣਾ ਪੈਂਦਾ ਐ, ਸਾਰਿਆਂ ਨੂੰ ਅੱਜ-ਕੱਲ੍ਹ
ਜੀ ਬਿਲਕੁਲ।
ਹਾਂਜੀ, ਜੇ ਨਾ ਬਦਲੋ ਤਾਂ ਫੇਰ ਕਹਿੰਦੇ ਨੇ ਪਤਾ ਨੀ ਕਿਹੜੀ ਜ਼ਿੰਦਗੀ ਦੇ, ਕਿਹੜੇ ਜ਼ਮਾਨੇ ਦੇ ਵਿੱਚ ਬੱਚੇ ਜੀਂਦੇ ਪਏ ਨੇ, ਹਾਂਜੀ ਇਹ ਤਾਂ ਹੈ ਅੱਜ-ਕੱਲ ਸਮੇ ਸਿਰ ਸਾਰਾ ਕੁਛ ਨਾਲ-ਨਾਲ ਦੇਖਣਾ ਪੈਂਦਾ ਏ, ਹਾਂਜੀ।
ਹੋਰ ਕਿੱਦਾਂ ਰਿਹਾ ਫਿਰ ਤੁਹਾਡਾ, ਸਹੀ ਰਿਹਾ ਕੱਲ੍ਹ
ਹਾਂਜੀ ਵਧੀਆ ਸੀਗਾ
ਚਲੋ ਬਹੁਤ ਵਧੀਆ ਜੀ, ਹਾਂਜੀ।
ਘਰ ਕੱਲ ਮਹਿਮਾਨ ਆਏ ਰਹੇ ਨੇ ਫਿਰ ਉਹਨਾਂ ਨਾਲ ਕਿਧਰੇ ਜਾਣਾ ਪੈ ਗਿਆ ਏ ਬਸ ਫੇਰ ਕੱਲ ਏਦਾਂ ਹੀ ਦਿਨ ਲੰਘ ਗ ਗਿਆ ਸਾਰਾ।
ਹਾਂ, ਹਾਂ, ਹਾਂ ਆਹੋ ਇੱਦਾਂ ਹੀ ਹੁੰਦੈ ਜਦੋਂ ਕੋਈ ਆ ਜਾਵੇ ਕਿਤੇ ਚੱਲੇ ਜਾਇਏ ਬਸ ਫਿਰ ਇ ਤੇ ਇਕ ਆਣ ਜਾਣ ਚ' ਦਿਨ ਵਧੀਆ ਘਰੋ ਨਾ ਥਕਾਵਟ ਜੀ ਹੋ ਜਾਂਦੀ ਆ
ਹਾਂਜੀ, ਬਿਲਕੁਲ।
ਤਾ ਹਾਂਜੀ, ਹਾਂਜੀ। ਚ ਫੇਰ ਤੇ ਕੱਲ ਤੁਹਾਡਾ ਜਿਆਦਾ ਬਿਜੀ ਰਿਹਾ। ਹਾਂਜੀ, ਚਲੋ ਠੀਕ ਐ ਭੈਣ ਜੀ। ਚੰਗਾ ਜੀ 'ਸਤਿ ਸ਼੍ਰੀ ਅਕਾਲ'ਜੀ।